ਸਤਿ ਸ੍ਰੀ ਅਕਾਲ ਜੀ
ਤੁ ਸ਼ਿਕਾਇਤ ਜੀ ਠੀਕ ਠਾਕ ਹੋ
ਵਧੀਆ ਵਧੀਆ
ਹਾਂਜੀ ਅੱਜ ਕਿਦਾ ਯਾਦ ਕਿਤਾ
ਬਸ ਕਰ ਲਈਦਾ ਯਾਦ ਕਦੀ ਕਦਾਰ
ਚਲੌ ਠੀਕ ਆ ਵਧੀਆ ਵਧੀਆ ਅਸੀ ਕਰਦੇ ਆ ਤਾਂਹੀ ਫੋਨ ਕੀਤਾ
ਹਾਂ ਗੱਲ ਤੇ ਸਹੀ ਹੈ ਇਹ ਗੱਲ
ਹੋਰ ਸੁਣਾਓ ਗਰਮੀ ਦਾ ਕੀ ਹਾਲ ਹੈ
ਗਰਮੀ ਠੀਕ ਹੈ ਇੰਨੀ ਵੀ ਗਰਮੀ ਨੀ ਹੈ
ਇਥੇ ਠੰਡ ਹੋ ਗਈ
ਅੱਛਾ
ਆਹੋ ਮੀ ਪਿਆ ਸ਼ਾਮੀ ਬੜਾ ਸਹੀ ਮੌਸਮ ਠੰਡ ਲਗਦੀ ਬਾਾਈਕ ਚਲਉਦੇ
ਵਧੀਆ ਹੋਗਾ ਸਗੋਂ
ਬੜੀ ਵਾਰ ਤੂਫਾਨ ਆ ਬਾਰਿਸ਼ ਆਈਏ ਵਧੀਆ ਵਧੀਆ ਸਭ ਵਧੀਆ
ਹੋਰ ਕੋ ਚਲੋ ਵਧੀਆ ਵਧੀਆ
ਹਾਂ ਅਸੀਂ ਸ਼ਾਇ ਲਈ ਰੋਟੀ
ਕੀ ਛਕਿਆ ਸੀ ਯਾਰ ਹੈ ਕਿ ਬਣਾਇਆ ਸੀ ਅੱਛਾ ਅੱਛਾ ਅਸੀਂ ਤਾਂੋ ਅਸੀਂ ਤਾਂ ਮੋਮੋ ਸੀ ਘਰ
ਅੱਛਾ ਵਾ ਬਣਾ ਲੈਂਦੇ ਤੁਸੀਂ ਘਰ ਹੀ ਬਣਾ ਲੈਂਦੇ ਹੋ ਸਗ
ਹੋ ਤੁਡੇ ਕੋਲ ਲੱਗਿਆ ਨੇ ਸ਼ੈਫ
ਤੰਦੂਰ ਲੱਗਿਆ ਕਦੇ ਤੰਦੂਰੀ ਫੁਲਕੇ ਕਦੇ ਬੇਸਨ ਤੰਦੂਰੀ ਰੋਟੀਆਂ ਨਾਨ ਕਦੀ ਟਿੱਕੇ ਕਦੀ ਮੋਮੋ ਕਦੀ ਸਮੋਸੇ ਪਰਸੋ ਸਮੋਸੇ ਕਿੱਥੇ ਬਣਦੇ ਸਨ
ਬੜੀ ਵਧੀਆ ਗੱਲ ਹੈ ਯਾਰ ਬਾਹਰ ਕੋਈ ਭਰੋਸਾ ਨਹੀਂੀ ਕੋਈ ਬਣਾ ਰਿਹਾ ਕਿਵੇਂ ਬਣਾ ਰਿਹਾ ਕੀ ਕਰ ਰਿਹਾ ਹੈ
ਹਮ ਬਿਲਕੁਲ ਬਿਲਕੁਲ
ਸਫਾਈ ਵੀ ਨਹੀਂ ਹੈ ਬਾਹਰ ਨਾ
ਅੱਜ ਕੱਲ ਕਿਸੇ ਦਾ ਭਰੋਸਾ ਨਹੀਂ ਕਲਯੁਗ ਦਾ ਸਮਾਂ
ਤੇ ਬਣਾ ਲੈਂਦੇ ਨਾ ਆਪ ਵੀ ਬਣਾ ਲੈਦਾ ਹਨਾ ਕੀ ਬਣਾਉਦੇ ਆਪਨਾ
ਮੈਂ ਬਣਾ ਲੈਂਣਾ ਹੁੰਨਾ ਬਣਾ ਲਈਦੀ ਹ ਸਾਰਾ ਕੁਝ ਬਣਾ
ਅੱਛਾ
ਹਮ
ਬੇਬ ਪੀਜ਼ਾ ਤੇ ਉਹਦੇ ਵਿੱਚ ਵਿੱਚ ਬਣਦਾ ਆਪਣਾ ਉਹਦੇ ਵਿਚ ਓਵਨ ਚ ਠੀਕ ਹੈ ਠੀਕ ਹੈ
ਹੋਰ ਯੂਨੀਵਰਸਿਟੀ ਚ ਉਹਦੇ ਭਰਾ ਗੇ ਆ ਤਬੀਅਤ ਸਮਾਨ ਲੈ ਕੇ ਆਪਾ ਹਨੇਰੇ ਮਨੇਰੇ ਲਿਆ ਮਜ਼ਰੂਲਾ
ਹਾਂ ਮੁਜਰੇਲਾ ਚੀਜ਼ ਹੁੰਦਾ ਏਨਾ
ਮੁਜਰੇਲਾ ਹੁੰਦਾ ਏਨਾ ਹੋਰ ਘਰ ਕੁੁਰ ਦੇ
ਹੰ ਬੜੀ ਵਧੀਆ ਗੱਲ ਹੈ ਸੋਸ
ਹ ਉਹ ਆਮ ਪਾਪੜ ਵੀ ਬਨਾਏ ਸੀ, ਪਰਸੋਂ ਹਾਂਜੀ
ਹੁੰਦਾ ਉਹ ਹਰਾ ਦਾ ਅਲੱਗ ਅਲੱਗ ਕੁਝ ਚੀਜ਼ਾਂ ਨੇ
ਹਮ ਹਮ।
ਕੈਚਪ ਵੀ
ਹਾਂਜੀ ਹਾਂਜੀ।
ਹਮ।
ਉਹਹੀ ਉਹ ਬਣਾਏ ਕੀ ਬੋਲਦੇ ਆ, ਕੈਚੇ ਵੀ ਬਣਾ ਦੇ ਉਹ ਵੀ ਬਣਾ ਅਤੇ ਆਪੇ ਸੋਸ ਕੈਚਅਪ, ਸੋਸ ਇੱਕੋ ਹੀ, ਹੁੰਦੀ ਕੈਚਅਪ ਹੁੰਦਾ ਛੋਟਾ ਪੈਕਟ ਉਹਨੂੰ ਕੈਚਪ ਕਹਦੇ ਨੇ।
ਠੀਕ ਜੀ।
ਹਾਂ ਸੇਮ, ਕਦੀ ਕਦਾ ਫਿਰ ਅੰਬ ਹੁਣ ਅੰਬ ਪਿੱਛੇ ਜਿਹੇ ਸਸਤੇ ਹੋਏ ਸੀ, ਅੰਬ ਤੇ ਫਿਰ ਅੰਬ ਪਾਪੜ ਬਣਾ ਲੈਂ
ਅੱਛਾ ਆਮ ਪਾਪੜ ਵੀ ਬਣਾ ਲਏ ਘਰ?
ਹੋ
ਵਾਹ, ਵਹੀ, ਵਾਹ ਵਧੀਆ ਫਿਰ ਤੇ। ਆਈ ਆਈ ਹੂ ਕੋਈ ਬਣਾ ਕੇ ਸਾਨੁੰ ਵੀ ਭੇਜ ਦਿਆ ਕਰੋ, ਥੋੜੇ ਜਿਹੇ। ਆਈ
ਕੋਈ ਨਹੀਂ ਹੁਣ ਅੰਬ ਹੁੰਦੇ, ਉਹ ਸਸਤੇ ਫਿਰ
ਹਾਂ
ਤੇ ਤੇ ਤੇਜ ਤੇ ਤੇਜ ਇਥੇ ਆ, ਅੰਬ ਸੌ ਸੌ ਰੁਪਇ ਕਿੱਲੋ ਨਾ ਜੇ ਸਸਤੇ ਹੋਏ ਨਾ ਸੌ ਰੁਪਏ ਤਿੰਨ ਕਿੱਲੋ ਫਿਰ ਬਣਾਉਣਾ ਆਮ ਪਾਪੜ ਓਦਾ
ਜ਼ਰੂਰ।
ਬੜਾ ਵਧੀਆ ਬਣਦਾ।
ਹਾਂ ਅਜੇ ਆ ਮ ਆਇਆ ਨੀ ਵੈਸੇ ਦੁਸਹਿਰੀ ਆਮ ਆਏਗਾ, ਅਜੇ।
ਨਹੀਂ, ਅੰਬ ਤੇ ਆ ਗਦਾ ਸਭ ਮਸਾਲੇ ਵਾਲਾ ਅੰਬ ਹੈ।
ਹਾਂ
ਛੜਾ ਮਸਾਲਾ ਛੜੀ ਬਿਮਾਰੀ ਦਾ ਘਰ, ਕੀ ਕਰਨਾ ਖਾਂਦੇ ਹੈ ਲੋਕੀ ਸਾਰੇ ਖਾ ਕੀ ਕਰੀਏ ਵੇਹੇ ਔਪਸ਼ਨ ਨਹੀਂ ਹੈਗਾ ਇੰਡੀਆ ' ਰਹਿਨੇ ਓ। ਸੁਵ
ਓਪਸ਼ਨ ਨੀ ਹੈਗਾ, ਸੱਚ -ਗੱਲ ਹੈਗੀ ਬਿਲਕੁਲ। ਚਲੋ ਕੁਛ ਮਹਾਰਾਜ ਨੇ ਇੰਡੀਆ ਦੇ ਬੰਦਿਆਂ ਦਾ ਮੇਹ ਦਾ ਵੀ ਐਸਾ ਕਰਤਾ ਸਭ ਕੁਛ ਹੈ ਜਾਂ ਇਹਨਾਂ ਨੂੰ
ਉਹ ਇਹ ਗੱਲ ਤੇ
ਹਮ ਹੋਰ ਕੁਛ
ਹੂੰ, ਹੋਰ ਬਸ ਲਾ ਲਓ
ਕਿਧਰੇ ਗਏ ਨੀ, ਘੁੰਮਣ ਨਹੀਂ ਗਏ ਘੁੰਮਣ ਕਿਧਰ
ਘੁੰਮਣ ਕੀਤੀ ਸਲਾਹ ਹੇਮਕੁਟ ਸਾਹਿਬ ਜਾਣ ਦੀ। ਪੈਂਦੀਆਂ ਨੇ ਸਾਨੂੰ ਉਥੇ ਤਿੰਨ ਚਾਰ ਛੁੱਟੀਆਂ ਫਿਰ ਸਾਲਾ ਤਿਆਰ ਹੋਇਆ, ਕਹਿੰਦਾ ਚਲਦੇ ਆ ਬਾਈਕ ਤੇ ਉਹਦੇ ਕੋਲ ਆਪਣੀ ਬਾਈਕ ਮੇਰੀ ਆ ਇੱਕ ਹੋਰ ਮੁੰਡਾ ਹੋਰ ਕਰਾਇਦਾਰ ਮੁੰਡੇ ਦਾ ਗਰੁੱਪ ਬਣਾ ਕੇ ਕਹਿੰਦਾ ਬਾਏ ਕਿਤੇ ਜਾਣਾ
ਹਾਂ ਨਹੀਂ, ਹੈ ਤੇ ਵਧੀਆ ਬੜਾ ਸਭ ਸਾਡੇ ਉੱਥੋਂ ਬੜੇ ਬੰਦੇ ਜਾਂਦੇ ਨੇ, ਬੜੇ ਮੁੰਡੇ
ਉਹਾ ਸਫ਼ਰ ਰਹਿ ਜਾਂਦਾ ਨਾ ਜਗਾਦਰੀ ਵਾਲਾ
ਹਾਂ ਤੁਹਾਡੇ ਤੋਂ ਬੜਾ ਦੂਰ ਰਹਿ ਜਾਂਦਾ ਹਨਾ।
ਇੱਥੋਂ ਪਹਿਲਾਂ ਜਗਾਦਰੀ ਜਾਵਾਂਗੇ, ਉੱਥੇ ਇੱਕ ਦਿਨ ਰੈਸਟ ਕਰਾਂਗੇ ਉਸ ਤੋਂ ਅਗਲੇ ਦਿਨ ਚਲਿਆ ਬੰਦਾ, ਰਿਲੈਕਸ ਹੋ ਕੇ
ਹੂੰ ਆਇਆ, ਆਇਆ ਨਾ ਹੋਰ ਆਪਣਾ, ਠੀਕ ਸਭ
ਸਭ ਵਧੀਆ- ਵਧੀਆ, ਤੁਸੀਂ ਸੁਣਾਓ ਘਰ ਪਰਿਵਾਰ, ਮਾਮੇ ਠੀਕ ਨੇ
ਹਾਂ ਠੀਕ ਸਬ ਵਦੀਆਂ ਸਭ ਵਧੀਆ ਤੇ ਆਪਾਂ ਨਾ ਇੱਥੇ ਯਾਤਰਾ ਆਪਾਂ ਕਰ ਰਹੇ ਸੀ, ਹੇਮਕੁੰਟ ਸਾਹਿਬ ਦੀ ਤੇ ਹੁਣ ਤੇ ਬਰਫ਼ ਹੋਣੀ ਹੈ ਕਿ ਨਹੀਂ
ਨਹੀਂ ਨਹੀਂ, ਬਰਫ਼ ਉੱਥੇ ਹੁੰਦੇ ਜੇ, ਬੜੇ ਬ ਬ ਹਾਂ, ਬ ਬਰਫ਼ ਹੁੰਦੀ ਉੱਥੇ ਬਾਰਾਂ ਮਹੀਨੇ ਬਰਫ਼ ਹੁੰਦੀ ਬਰਸਾਤਾਂ ਤੱਕ ਬਰਫ਼ ਹੋਏਗੀ, ਫੇਰ ਉਸ ਤੋਂ ਬਾਅਦ ਜੁਲਾਈ ਥੋੜ੍ਹੀ ਪਿਕਨਿਕ ਸ਼ੁਰੂ ਹੁੰਦੀ ਹੈ। ਫਿਰ ਬਰਸਾਤਾਂ ਆਈ ਜਾਂਦੀਆਂ, ਫਿਰ ਦੁਬਾਰਾ ਉਹਦੀ ਕੀ ਬੋਲਦੇ ਬਰ ਤੁਸੀ ਬੰਦ ਕਰਦੇ ਫ਼ਿਰ
ਹਾਂ ਨਹੀਂ ਇਹ ਬਰਫ਼ ਇਥੇ ਥੋੜੇਥੜਾ ਟਾਈਮ ਹੀ ਰਹਿੰਦੀ ਹੈ ਇੱਕ ਮਹੀਨਾ ਬਸ ਜੂਨ ਦਾ ਮਹੀਨਾ ਅਗਲੇ ਮਹੀਨੇ ਬਰਫ਼ ਨਹੀਂੀ ਮਿਲੇਗੀ
ਅਗਰ ਇਹ ਮਹੀਨੇ ਉਤਾਂ ਨਹੀਂ ਨਾ ਮਿਲਦੀ ਸੰਗਤ ਜ਼ਿਆਦਾ ਹੁੰ ਉਹਦੀ ਹੀਟ ਨਾਲ ਠੀਕ ਹੋ ਜਾਂਦੀ ਹੈ
ਨਹੀਂ ਮੌਸਮ ਫ਼ਰਕ ਪੈ ਜਾਂਦਾ ਬਾਰਿਸ਼ ਆ ਜਾਂਦੀਆਂ ਉੱਥੇ
ਆਹ ਉਹ ਵੀ ਹੋਏ ਨਾਲ ਉਹ ਵੀ ਹੋ ਜਾਂਦਾ ਨਾ ਸੰਗਤ ਜ਼ਿਆਦਾ ਹੋਏ ਤਾਂ ਉਹ ਨਾਲ ਵੀ ਬੜਾ ਪਰਕ
ਹਾਂ ਉਹ ਤੇ ਫਰਕ ਪੈਂਦਾ ਇਨਵਾਇਰਮੈਂਟ ਨੂੰ ਫਰਕ ਪੈਂਦਾ ਹਮ ਪਾਣੀ ਤਾਂ ਬੜਾ ਵੈਸੇ ਠੰਢਾ ਹੈਗਾ ਕਮ ਲ ਬਾਈ ਉੱਥੇ ਤਾਂ ਬਹੁਤ ਵਧੀਆ ਸ਼ੀਤਲ ਜਲ ਬਿਲਕੁਲ ਕੰ ਨ ਵਰਗਾ ਹੁੰਦਾ ਬਿਲਕੁਲ
ਹਮ ਸ਼ੀਸ਼ੇ ਵਰਗਾ ਉਹ ਜੋ ਮਰਜੀੀ ਖਾਓ ਅਜਮ ਹੋ ਹੀ
ਉੱਥੋਂ ਲਿਆਓ ਨਾ ਤੁਸੀਂ ਅੰਮ੍ਰਿਤ ਅੰਮ੍ਰਿਤ ਲਿਆਓ ਤੇ ਇੱਕ ਸਾਲ ਪਿਆਰਾ ਵਵੇ ਨਾ ਬੋਟਲ ਦੇ ਅੰਦਰ ਤੇ ਖ਼ਰਾਬ ਨੀ ਹੁੰਦਾ ਅਸੀਂ ਅਜਮਾਇਆ ਦੇ ਹਾਂ ਅਜਮਾਇਆ ਇੰਨਾ ਪਿਓਰ ਪਾਣੀ ਹੁੰਦਾ ਵਧੀਆ ਉੱਥੋਂ ਦਾ ਹਾਂ ਇੱਕ ਇੱਕ ਸਾਲ ਪਿਆ ਰਵੇ ਉਹ ਹੂੰਮੀਂ ਦੇਦੇ ਗ ਬਿਲ ਕੁੱਟੇਟ ਦਾਦਾ
ਹਮ ਉੱਧਰ ਵੀ ਸ੍ਰੀਨਗਰ ਹੈ ਨਾ ਕੋਈ ਐਸੀ ਜਗ੍ਹਾ ਕਿ ਸ੍ਰੀਨਗਰ ਝੱਲਣ ਦੇ
ਹੈਂ
ਸ਼ ਇੱਥੇ ਵੀ ਸ੍ਰੀਨਗਰ ਵਾਲੀ ਸਾਈਡ ਕਈ ਐਸੀ ਜਗਾ ਹੈਗੀਆਂ ਸੋਨਾ ਮਰਦ ਗੁਲਮਰਗ ਵਾਲੀ ਸਾਈਡ ਝਰਨੇ ਨਿਕਲੇ ਨੈਚੁਰਲ ਉੱਧਰ ਦਾ ਪਾਣੀ ਇੰਨਾ ਵਧੀਆ ਜਦੋਂ ਖਾਓ ਨਾਲੇ ਪਚ ਜਾਵੇ
ਹਮ ਮਿੱਠਾ ਕਈ ਜੜੀ ਬੂਟੀਆਂ ਨੇ ਲੱਗ ਕੇ ਆਉਂਦਾ ਹੁੰਦਾ ਪਾਣੀ ਕਈ ਜੜੀ ਬੂਟੀਆਂ ਨੇ ਐਸੀ ਐਸੀ ਜੜੀ ਬੂਟੀਆਂ ਹੈਗੀਆਂ ਸਹੀ ਗੱਲ ਹੈ ਜੀ ਹਾਂ ਬਹੁਤ ਵਧੀਆ ਪਾਣੀ ਪਹਾੜੀ ਪਾਣੀ ਤਾਂ ਬਹੁਤ ਵਧੀਆ ਹੁੰਦਾ
ਹੁਣ ਤੇ ਪਹਾੜ ਛੱਡੇ ਆ ਨੀ ਗੌਰਮੈਂਟ ਨੇ ਸਾਰੇ ਪਹਾੜ ਹੀ ਦੋੜਦੇ ਮ ਬੂਟੇ ਬੜਢਦੇ
ਜਾਓ ਨਾ ਉੱਤਰਾਖੰਡ ਲ ਪਾਸੇ
ਨਹੀਂ ਹੈ ਜੀ ਹੈ ਰੋਡ ਕਰੜਦੇ ਡਿਵਲਪਮੈਂਟ ਕਰਦੇ ਨੇ ਰੋੜ ਤੋੜਦੇ ਫੇਰ ਪਹਾੜ ਦੇ ਪਹਾੜ
ਹ ਹਾਂ ਚਲੋ ਫਿਰ ਵੀ ਬੜਾ ਬੜਾ ਹੋਗਾ ਪਹਾੜ ਬੜਾ ਜ
ਪਹਾੜ ਗੰਜੇ ਪਹਾੜ ਬਣਾ ਲੇਹ ਲਦਾ ਘੱਟ ਪਹਾੜ ਉੱਥੇ ਹੈ ਨ ਪਹਾੜ ਬੜੇ ਤਾਂ ਤਾ ਇੱਕ ਨਹੀਂ ਹੈ
ਅੱਛਾ ਜੀ
ਹਾਂ
ਚਲੋ ਕਦੋਂ ਦੀ ਤਿਆਰੀ ਵੈਸੇ
ਤਿਆਰ ਦੇਖੇ ਆਦਾ ਬਣਾਏ ਕਰਦੇ ਲਗਾਓ ਇਹ ਐਂਡਿੰਗ ਹੈਗਾ ਜੂਨ ਦੀ ਕੋਸ਼ਿਸ਼ ਤਾਂ ਅੱਗੇ ਦੇਖੋ ਮਾਰੇੇ ਬਲਾਨ ਕਤੇ ਪੁੱਜਾ ਹੋਣਗੇ ਉਹ ਕੰਮ ਹੋ ਕਰਦਾ
ਹਮ ਚਲੋ ਵਧੀਆ
ਹਮ ਦੇਖਾ ਫਿਲਹਾਲ ਕੀ ਬੰਦ ਨਾਲ ਦੇਖ ਲੈ ਤੇ ਸ਼ੋਪਿੰਗ ਖਰਚਾ ਖੁਰਚਾ ਵੀ ਹੋ ਜਾਂਦਾ ਸ਼ੋਪਿੰਗ ਸ਼ੋਪਿੰਗ ਕਰਨੀ ਕੱਪੜੇ ਕੁਪੜੇ ਲੈਣੇ ਬੂਟ ਸ਼ੂਟ ਵਾਟਰਪੂਫ ਬੂਟ ਉੱਥੇ ਜਾਣ ਵਸਤੇ ਟਰੈਕਿੰਗ ਦਾ ਸਰ ਹੀ ਸਮਾਨ ਚਾਹੀਦਾ ਕੁਛ ਮੈਡੀਸਨਾਂ ਚਾਹੀਦੀਆਂ ਬੰਦਾ ਪੂਰੀ ਤਿਆਰੀ ਕਰਕੇਿਆ
ਹਮ ਹੋਰ ਸੁਣਾ ਪ ਤੂੰ ਵੀ ਨ ਜਾ
ਹੈਾਂਜੀ
ਉਹ ਤੁਸੀਸੀਂ ਕਦੋਂ ਜਾ ਰਹੇ ਹੋ
ਅਜੇ ਤੇ ਤਾ ਨਹੀਂ ਕੋਈ ਸਲਾਹ ਹੈਗੀ ਦੇਖੋ ਮਾਹਾਰਾਜ ਕਿਰਪਾ ਕਰੇ
ਅੱਛਾ ਅੱਛਾ।
ਹਮ ਹਾਂ
ਚਲੋ ਠੀਕ ਆ, ਫਿਰ
ਠੀਕ ਹੈ, ਜੀ ਠੀਕ ਹੈ।
ਠੀਕ ਜ ਓਕੇ ਓ